ਹੈਲੋ, ਹ ਹਾਂਜੀ ਸਾਸ ਸ਼੍ਰੀ ਕਾਲ ਜੀ।
ਹੋਰ ਸੁਣਾਓ।
ਹਾਂ ਤੁਸੀਂ ਠੀਕ ਓ।
ਹਾਂ ਠੀਕ ਆ ਤੂੰ ਸੁਣਾਓ, ਹੋਰ ਸਭ ਵਧੀਆ ਐ।
ਖਾਣਾ-ਪੀਨਾ ਹੋ ਗਿਆ।
ਹਾਂ ਖਾਣਾ-ਪੀਣਾ ਵਧੀਆ ਰੋਟੀ ਖਾ ਬੈਠੇ ਆਂ। ਹਾਂਜੀ ਕੀ ਬਣਾਇਆ ਸੀਗਾ ਅੱਜ।
ਅੱਛਾ ਚਲੋ ਵਧੀਆ, ਆਪਾ ਈ ਬਸ ਬਾਰ ਟੈਲ ਰੇ ਸੀ ਗਰਮੀ ਏ ਨਾ ਥੋੜੀ ਬਾਰ ਹੁਣ ਮੌਸਮ ਥੋੜਾ ਠੀਕ ਹੋਯਾ ਠੰਡਾ ਮੌਸਮ ਹੋਯਾ, ਮੈਂ ਕ ਚਲੋ ਬਾਰ ਵੋਕ ਕਰ ਲੀ ਸੀ ਮੈਂਨੇ
ਹਾਂ-ਹਾਂ ਗਰਮੀ ਬੋਤ ਹੋਈ ਪਈ ਨਾ, ਗਰਮੀ ਹੋ ਰੀ ਖ਼ੂਬ ਤੇ ਪੈਂਦੀ ਬੜੀ ਪਈ ਐ।
ਹਾਂਜੀ, ਓਸ ਤੋ ਬਾਰ ਟੈਲ ਥੋੜਾ ਜੇਆ ਮੈਂ ਚਲੋ ਮੌਸਮ ਸਈ ਹੈਗਾ ਫਿਰ ਬਾਰ ਵੋਕ ਕਰ ਲੀ ਸੀ ਬੈਨੇ। ਹਾਂਜੀ, ਚਾਹ-ਪਾਨੀ ਪੀ ਲਈ।
ਚਾਹ-ਪਾਨੀ ਪੀਨੀ ਏ ਹੁਨ ਪੀਵਾਂਗੇ ਠੈਰ ਕੇ। ਫੇਰ ਬਾਰ ਗਏ ਨਾ, ਆਹ ਬਾਰ ਗਏ ਨਾ ਨਾ ਫੇਰ ਓ ਧੋ ਕੇ ਗੁਰਦੁਆਰੇ ਗਏ ਸੀ, ਪ੍ਰੋਗਰਾਮ ਸੀ ਓਥੇ ਗਏ ਸਾਂ। ਫੇਰ ਆਣਗੇ ਫੇਰ ਚਾਹ ਬਣਾਵਾਂਗੇ ਫੇਰ ਮੈਂ ਕੇਆ ਆ ਜਾਣਾ ਤੁਸੀ ਸਾਰੇ। ਕੱਠੇ ਬੈਕੇ ਪੀਕੇ, ਬਣਾਦੇ ਨੇ। ਟਾਈਮ ਨੀ ਲੱਗਦਾ ਫੇਰ ਇੱਕ ਆਸਤੇ ਬਨਾਂਓ ਫਿਰ ਬਣਾਓ ਫੇਰ ਆਣਗੇ ਚਾਹ ਬਨਾਓ। ਬਾਰ ਦਾ ਮੈਂ ਕੇਆ ਚੱਲ ਆ ਨਾ ਜਾਏ ਪੰਜ ਦਸ ਮਿੱਠੀ ਬਾਦ ਚ ਪੀਲਾਂਗੇ ਜੇ ਚਾਰ ਸਾਡੇ ਚਾਹ ਪੀਂਨੇ ਆ ਚਾਹ ਦਾ ਟਾਇਮ ਏ ਚਾਰ ਸਾਡੇ ਚਾਰ ਦਾ।
ਹਾਂਜੀ-ਹਾਂਜੀ।
ਹੂੰ, ਠੰਡਾ ਮੌਸਮ ਹੈਏਗਾ ਤਾਂ ਈਂ ਅੱਛੀ ਲੱਗਦੀ ਏ ਚਾਹ।
ਹਾਂਜੀ, ਓ ਤਾਂ ਹੈਈਏ। ਇਸ ਮੌਸਮ ਬੰਦਾ ਪਕੌੜੇ ਵਗੈਰਾ ਬਣਾ ਲਏ ਕੁਛ- ਚਾਹ ਨਾਲ ਸਮੋਸੇ ਹੋ ਜਾਣ ਯਾਂ ਪਕੌੜੇ ਹੋ ਜਾਣ।
ਸੋਮੇਸੇ ਹੋ ਗਏ ਬਿਸਕੁਟ ਔਰ ਨਮਕੀਨ ਗ, ਈ ਕੋਈ ਨਾ ਕੋਈ ਨਾ ਖਾਣ ਵਾਸਤੇ ਫੇਰ ਬਜਾਰੋਂ ਲੈਣ ਦੇ, ਕਦੇ ਸਮੋਸੇ ਹੋ ਗਏ, ਕਦੇ ਨਮਕੀਨ ਹੋ ਗਈ, ਬਿਸਕੁਟ ਵਗੈਰਾ ਹੋ ਗਏ। ਬਈ ਚਾਹ ਨਾਲ ਸ਼ਾਮ ਨੂੰ ਫੇਰ ਚਾਹ ਨਾਲ ਫਿਰ ਇਸ ਤਰ੍ਹਾਂ ਕਰ ਦਿੰਨਾ ਜਾ, ਫੇਰ ਬਜ਼ਾਰੋ ਚਾਹ ਹੁਨ ਖਾਲੀ ਪੀਤੀ ਨੀਂ ਜਾਂਦੀ ਨਾ ਆਦਤ ਪਈਏ, ਕੋਈ ਨਾ ਕੋਈ ਚੀਜ ਖਾਣ ਦੀ ਨਾਲ ਸਮਾਨ ਖਾਣ ਦੀ।
ਹਾਂਜੀ, ਓਤੇ ਹੀ ਈਏ ਆਦਤ ਹੁੰਦੀ ਏ ਫੇਰ ਸੁੱਕੀ ਚਾਹ ਪੀ ਵੈਸੇ ਸੁੱਕੀ ਚਾਹ ਪਿਉ, ਓ ਗੈਸ ਬਣਾਦੀ ਹੈਗੀਏ। ਕੁੱਛ ਨਾ ਕੁੱਝ ਖਾਂਦੇ ਰੋ ਓ ਸਈ ਰੈਂਦੈ।
ਹਾਂ ਫੇਰਆਦਤ ਏ ਸਾਨੂੰ ਸਵੇਰੇ ਵੀ ਚਾਹ ਨਾਲ ਬਿਸਕੁਟ ਵਗੈਰਾ, ਨਮਕੀਨ, ਬਰੈਡ ਵਗੈਰਾ।
ਚਾਹ ਨਾਲ ਖਾਂਦੇ ਆ ਸੁੱਕੀ ਚਾਹ ਸਵੇਰੇ ਨੀ ਪੀਂਦੇ ਫੇਰ ਰੋਟੀਆਂ ਖਾਂਦੇ ਸਾਨੂੰ ਆਦਤ ਨਈਂ ਸੀ ਰੋਟੀਆਂ ਖਾਣ ਦੀ।
ਹਾਂਜੀ-ਹਾਂਜੀ ਬਿਲਕੁਲ।
ਬਿਸਕੁਟ ਵਗੈਰਾ ਹੋਗੇ ਚਾਹ ਨਾਲ। ਨਮਕੀਨ ਵਗੈਰਾ ਹੋਗੇ, ਬਿਸਕੁਟ, ਨਮਕੈਨ, ਬ੍ਰੈਡ ਵਗੈਰਾ ਹੋਗੇ। ਫਿਰ ਬੱਚੇ ਲਿਆਦੇ ਕੇਕ ਹੋ ਗਏ ਬਰੈਡ ਵਾਲੀ। ਓਈ ਖਾਂਦੇ ਸਵੇਰ ਚਾਹ ਨਾਲ। ਦਸ ਗਿਆਰਾਂ ਵਜੇ ਨਾਸਤਾ ਕਰਨੇ ਆਂ ਫੇਰ।
ਅੱਛਾ।
ਦੋ ਢਾਈ ਵਜੇ ਰੋਟੀ ਦਾ ਟਾਈਮ ਹੋ ਜਾਂਦਾ ਬੇਟਾ ਆਂਦਾ ਵੀ ਦੋ, ਢਾਈ ਵਜੇ ਦੋ ਵਜੇ। ਫੇਰ ਸਾਰੇ ਫੇਰ ਬੈਂਣ ਕੱਠੇ ਬੈਕੇ ਲੰਚ ਕਰਦੇ ਫਿਰ
ਚਲੋ ਵਧੀਆ, ਅੱਜ-ਕੱਲ ਫੋਨ ਦੇ ਕਿੰਨੇ ਨੁਕਸਾਨ ਆਂਦੇ ਪਏ ਨੇ ਨਾ। ਫੋਨ ਦੇ ਕਿੰਨੇ ਸਾਇਡ ਇਫੈਕਟ ਹੈਗੇ ਨੇ, ਕਿਵੇਂ ਬੰਦੇ ਫੋਨ ਦਾ ਮਿਸਯੂਜ ਕਰਦੇ ਨੇ। ਫਰੋਡ ਕੋਲ ਚੱਲਦਾ ਪੇਆ ਅੱਜ-ਕੱਲ ਕਿੰਨਾ ਬਈ ਮਤਲਬ ਤੁਸੀਂ ਕਿਸੇ ਤੁਸੀਂ ਪੇਰੈਂਟਸ ਨੂੰ ਕਿਸੇ ਨੂੰ ਪਰੇਸ਼ਾਨ ਹੈਗੇਓ, ਸਾਡਾ ਬੱਚਾ ਪਰੇ ਪਰਸ਼ਾਨ ਐ ਓਨੂੰ ਪੈਸੇ ਦੋ, ਪੈਸੇ ਭੇਜੋ ਓਨੂੰ ਇੱਕ ਗ੍ਰਿਫਤਾਰ ਕਰ ਦਿਓ, ਓ ਹੋਸਪਿਟਲ ਐ ਮਤਲਬ
ਓ ਤੇ ਕੈਂਦੇ ਨੇ ਓਨੂੰ ਸਰਕਾਰ ਓਦੀ ਕੈਂਦੇ ਵੀ ਏ ਬਈ ਕੋਲ ਆਂਦੀ ਨਾ ਬਈ ਇਓ ਜੇ ਕੋਲ ਆਏ ਨਾ ਗੋਰ ਨਾਲ ਕੀਤੀ ਕਰੋ। ਏਜੇ ਕੋ ਕੋਲ ਆਵੇ ਹਰ ਸਮੇ ਫੋਨ ਚ ਵੀ ਦੱਸ ਪਏ ਨੇ।
ਕਿ ਜਿਨਾਂ ਦੇ ਪੇਰੈਂਟਸ ਜਿਨ੍ਹਾਂ ਨੂੰ ਨੌਲੇਜ ਹੈ ਨੀਂ ਫੋਨਾਂ ਦੀ ਓਤੇ ਮਤਲਬ ਓਤੇ ਪ੍ਰੇਸ਼ਾਨ ਹੋ ਜਾਨਗੇ ਅਪਨੇ ਬੱਚਿਆਂ ਨੂੰ ਲੈਕੇ। ਤੇ ਜਿਨਾਂ ਕੋਲ ਟੀਵੀ ਨੀ ਹੈਗਾ, ਫੋਨ ਈ ਹੁੰਦਾ ਓਤੇ ਕੰਮ ਕਰ ਚੁੱਕ ਬੀਜੀ ਓ ਹੁੰਦੇ ਨੇ ਕੰਮ ਕਾਜ ਫਰੀ ਬੰਦਾ ਫੋਨ ਈ ਚਲਾਦਾ ਵੇ ਫਿਰ ਜਿਵੇਂ ਫੋਨ ਆਏਗਾ ਸਕਦੇ ਨੇ, ਫੇਰ ਦੱਸਦੇ ਡਰਾਉਂਦੇ ਨੇ ਜਾਣ- ਜਾਣ ਕੇ, ਤੁਹਾਡਾ ਬੇਟਾ ਬਾਹਰ ਆ ਉਹਨੂੰ ਪ ਪੁਲਿਸ ਨੇ ਅਰੇੈਸਟ ਕਰ ਲਿਆ ਏ ਫਟਾਫਟ ਇੰਨੇ ਪੈਸੇ ਅਕਾਊਂਟ 'ਚ ਪਾਓ, ਤੁਹਾਨੂੰ ਨੰਬਰ ਭੇਜ ਰਹੇ ਆਂ
ਕਹਿੰਦਾ ਹੋ ਸਕਦਾ, ਬਈ ਸਾਵਧਾਨ ਹੋ ਜਾਓ ਤੁਸੀਂ ਅੱਗੋਂ ਦੀ, ਕਹਿੰਦੇ ਬਈ ਦੱਸਦੇ ਪਏ ਕਹਿੰਦੇ ਆਵਾਜ਼ ਬੋਲਦੇ ਨੇ, ਤੇ ਕੋਈ ਐਸੀ- ਵੈਸੀ ਖ਼ਬਰ ਆਏ ਨਾ ਤੁਸੀਂ ਕੋ, ਪੁਲਿਸ ਨੂੰ ਕਾਲ ਕਰੋ, ਬਈ ਐਨਾਂ ਦੇ ਚੱਕਰਾਂ 'ਚ ਨ ਪੈਣਾ
ਇੰਨੇ 'ਚ ਤੇ ਬੰਦਾ ਮਾਇੰਡ ਹੀ ਖਰਾਬ ਹੋ ਜਾਂਦਾ ਜੇ ਮ ਬੱਚਾ ਪ ਪੁਲਸ ਭੁੱਲ ਜਾਂਦਾ ਉਸ ਟੈਮ ਤੱਕ, ਬਈ ਹਾਂ ਬੀ ਆਪਾਂ ਕਿਸੇ ਨੂੰ ਫੋਨ ਵੀ ਕਰਨਾ
ਓ ਇੱਕਦਮ ਹੋ ਜਾਂਦਾ ਬੰਦਾ ਹੋਪਲੈਸ ਹੋ ਜਾਂਦਾ ਬੰਦਾ, ਵੀ ਕੀ ਗਿਆ ਕੀ ਬਣ
ਖੋ, ਨਿੱਕੇ- ਨਿੱਕੇ ਬੱਚਿਆਂ ਨੂੰ ਫੋਨ ਦੀ ਕਿੰਨੀ ਨੌਲੇਜ ਹੈਗੀ, ਸਾਡੇ ਟੈਮ ਤੇ ਸੀਗਾ ਹੀ ਨੀ
ਕੁੱਛ ਵੀ ਨੀ ਸਾਡਾ ਟੈਮ ਤਾਂ ਹੋ ਨਿੱਕੇ- ਨਿੱਕੇ ਬੱਚੇ ਦੇਖੋ, ਸਾਲ- ਸਾਲ ਦੇ ਬੱਚੇ ਫੋਨ ਚਲਾਉਂਦੇ, ਗੱਲਾਂ ਕਰਦੇ, ਫੇਰ ਫੋਨ ਦੇ
ਹਾਂਜੀ, ਸਾਰੇ, ਸਾਰੀ ਗੱਲਾਂ ਕਰਦੇ ਨੇ ਰੋਟੀ ਨੀ ਖਾਂਦੇ ਰੋ ਫੋਨ ਤੋਂ ਬਿਨਾਂ ਕਹਿਣਗੇ ਪਹਿਲੇ ਕਾਰਟੂਨ ਲਾਓ, ਪੋਇਮ ਲਾਓ, ਫੇਰ ਖਾਵਾਂਗੇ
ਫੋਨ ਲਗਾ ਕੇ ਦੇ, ਤਾਂ ਰੋਟੀ ਖਾਣੀ
ਹਾਂਜੀ ਕਿੰਨੀ ਗਲਤ ਗੱਲ ਹੈਗੀ ਹੈ ਨਾ, ਪਹਿਲੇ ਟੈਮ ਤੇ ਬੱਚੇ ਮਾਂਪ ਤੇ ਮਤਲਬ ਬੱਚਿਆਂ ਨੂੰ, ਮਤਲਬ ਕਹਾਣੀਆਂ ਸੁਨਾ- ਸੁਨਾ ਕੇ ਮਤਲਬ ਗੁਰਬਾਣੀ ਸੁਣਾਉਂਦੇ ਸੀਗੇ ਹਨਾ, ਸਾਖੀਆਂ ਸੁਣਾ ਕੇ ਰੋਟੀ ਖਵਾਉਂਦੇ ਸੀਗੇ ਹਨਾ ਸਾਡੇ ਗੁਰੂਆਂ ਦਾ ਇਤਿਹਾਸ ਦੇ ਸੀ ਸਾਡੇ ਗੁਰੂਆਂ ਨੇ ਸਾਡੇ ਲਈ ਕੀਤਾ ਹੈਗਾ ਵੇ, ਉਸ ਟਾਈਮ ਤੇ ਮਤਲਬ ਬੱਚੇ ਕਹਿੰਦੇ ਪਿਆਰ ਨਾਲ ਬਹਿ ਕੇ ਹੱਥ‌ ਧੋ ਕੇ ਚੋਕੜੀ ਮਾਰ ਕੇ ਰੋਟੀ ਖਾਂਦੇ ਸੀਗੇ ਆਪਣੇ ਆਪ, ਹੁਣ ਬੱਚੇ ਨੂੰ ਕਹਾ ਹਾ ਹਾਂਜੀ ਹੁਣ ਤੇ ਆਪ ਖਵਾਉਣੀ ਪੈਂਦੀ ਐ ਰੋਟੀ ਵੀ ਬਈ ਆਪ ਰੋਟੀ ਖਾਵਾਂਗੇ ਫੋਨ ਵੇਖਣਗੇ ਇੱਧਰ ਦੇਖੋ, ਰੋਟੀ ਖਾਣਗੇ ਨਿੱਕੇ- ਨਿੱਕੇ ਬੱਚੇ ਦੇਖੋ ਆਈਸ ਅੱਖਾਂ ਤੇ ਕਿੰਨਾ ਇਫੈਕਟ ਪੈਂਦਾ, ਕਿੰਨਾ ਨਾਜੁਕ ਹੁੰਦੀ ਨਿੱਕੇ ਬੱਚਿਆਂ ਦੀਆਂ ਅੱਖਾਂ ਆ ਦੇਖੋ ਪੇਰੈਂਟਸ ਕਿਵੇਂ ਵਿਗਾੜਦੇ ਨੇ
ਮੋਬਾਇਲ ਉੱਥੇ ਫਿਰ ਬੱਚਿਆਂ ਨੂੰ ਪਕੜਿਆ ਤੇ ਫੇਰ ਅੱਖਾਂ ਤੇ ਫਰਕ ਪਏਗਾ ਨਾ ਆ ਆਈਸ ਤੇ ਫ਼ਰਕ ਤੇ ਪਏਗਾ
ਡਾਕਟਰਸ ਮਨਾ ਕਰਦੇ ਨੇ ਐਨਾ ਬੱਚੇ ਨੂੰ ਬਾਹਰ ਦਾ ਫੂਡ ਖਿਲਾਓ ਬਾਹਰ ਦਾ ਫੂਡ ਤੇ ਬਿਲਕੁਲ ਨਾ ਖਵਾਓ, ਮੈਦਾ ਹੋ ਗਿਆ, ਚੋ ਚਿਪਸ ਹੋ ਗਏ ਚੋਕਲੇਟ ਚੋਕਲੇਟਾਂ ਹੋ ਗਈਆਂ ਏ, ਤੇ ਸਾਲ ਦੋ ਸਾਲ ਤੱਕ ਦੇ ਬੱਚੇ ਨੂੰ ਕੁਛ ਨਾ ਖਵਾਓ, ਜਿੱਦ ਤੱਕ ਬੱਚੇ ਦਾ ਲੀਵਰ ਔਰ ਕਿਡਨੀ ਸਟਰੋਂਗ ਨੀ ਹੁੰਦੀ, ਵੱਡਾ ਹੋਏਗਾ ਉਹ ਧੀਰੇ- ਧੀਰੇ ਆਪਣੇ ਆਪ ਤੇ ਖਾਣ, ਖਾਏ ਪੀਏਗਾ ਆਪਣੇ ਆਪ ਸਹੀ ਹੋ ਜਏਗੀ
ਸਹੀ ਵਾ, ਉਹ ਤੇ ਹੈ, ਉਹ ਤੇ ਹੈ, ਬੱਚੇ ਛੋਟੇ ਨਾਜ਼ੁਕ ਹੁੰਦੇ ਨੇ
ਹਾਂਜੀ ਪਰ ਪੇਰੈਂਟਸ ਆਪਣੇ ਆਪ ਹੀ ਖਵਾਂਦੇ ਨੇ, ਬੱਚੇ ਨੂੰ ਚੀਜ਼ ਦਵਾ ਉਹ ਤਾਂ ਦਵਾਈ ਤਾਂ ਸਵਿਚ ਹੋ ਜਾਂਦੇ ਬਈ, ਗੁਆਂਢੀ ਸਾਡੇ
ਹਾਂ ਉਹ ਗੱਲ ਹੈ ਨਾ ਅੱਜ- ਕੱਲ ਬੱਚੇ ਸਮਝਦੇ ਨਾ ਹੈਗੇ ਗੱਲਾਂ ਦੀ ਬੱਚਿਆਂ ਨੂੰ, ਕੀ ਗ਼ਲਤ ਐ ਕੀ ਐ
ਤੁਸੀਂ ਕਹਿੰਦੇ ਜਿੱਦਾਂ ਜੋ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ, ਡੋਕਟਰ ਤਾਂਹੀਂਂ ਸਭ ਕੁ ਬੰਦ ਕਰ ਦਿੰਦੇ ਨੇ, ਇਹ ਨੀ ਖਾਣਾ ਉਹ ਨੀ ਖਾਣਾ ਇਹ ਨੀ- ਖਾਣਾ ਉਹ ਨੀ ਖਾਣਾ ਜੋ ਖਾਓਗੇ ਬੱਚ ਬੱਚੇ ਨੂੰ ਗ ਉਹ ਮਤਲਬ, ਹਾਂਜੀ ਪਰ ਜਦ ਬੱਚਾ ਹੁੰਦਾ ਫੇਰ ਉਦੋਂ ਤਾਂ ਨੀ ਉਦੋਂ ਨੀ ਕੋਈ ਕਹਿੰਦਾ ਵੀ ਹਾਂ ਹੁਣ ਨਾ ਹੁਣ ਵੀ ਨੀ ਬੱਚੇ ਨੇ ਖਾਣਾ, ਨਾ ਤੁਸੀਂ ਖਾਣਾ ਨਾ ਬੱਚਿਆਂ ਨੂੰ ਖਵਾਉਣਾ ਤਾਂਹੀ ਅਪ ਆਪਾਂ ਖੁਦ ਖੁਆਉਂਦੇ ਹਾਂ ਫੇਰ, ਥੋੜ੍ਹੀ ਜਿਹੀ ਮੈਗੀ ਖਵਾਤੀ ਥੋੜ੍ਹੀ ਚੌਮਿਨ ਖਵਾਤੀ, ਥੋੜ੍ਹਾ ਮੋਮੋਸ ਖਵਾ ਦਿੱਤਾ, ਉਹ ਫੇਰ ਬੱਚੇ ਰੋਟੀ ਛੱਡ ਕੇ ਹੀ ਖਾਂਦੇ ਨੇ
ਉਹ ਬੱਚੇ ਫਿਰ ਸੁਆਦ ਲੱਗ ਜਾਂਦਾ, ਫੇਰ ਸੌਂਕ ਪੈ ਜਾਂਦਾ ਰੋਟੀ ਬੱਚੇ ਨੇ ਖਾਣੀ ਨੀ, ਬਾਹਰ ਚੀਜ਼ਾਂ ਫੇਰ ਬੱਚੇ ਨੂੰ ਆਦਤ ਪੈ ਗਈ ਰੋਟੀ ਖਾਂਦੇ ਰੋਟੀ ਫਿਰ ਕੀ ਖਾਣੀ ਬੱਚਿਆਂ ਹਾਂ। ਬਸ ਵੀ ਬੱਚੇ ਖਾਂਦੇ ਨੇ ਪੀਜ਼ਾ ਹੋਇਆ, ਮੋਮੋਸ ਹੋਏ, ਬਰਗਰ ਹੋਏ। ਬਸ ਇਹਦੇ ਅੱਜ ਬੇ
ਹਾਂਜੀ- ਹਾਂਜੀ। ਇਹ ਦੇਖੋ ਅਨਹਲਦੀ ਹੈਗਾ। ਤਾਂ ਪ੍ਰੋਟੀਨ ਹੀ ਹੈਗਾ ਵਿਚ। ਜ਼ੀਰੋ ਪਰਸੈਂਟ ਕੈਲਰੀਜ਼ ਹੈਗੀਆਂ ਨੇ। ਕੋਈ ਫਾਈਬਰ ਨਹੀਂ ਹੁੰਦਾ। ਵਿੱਚ ਮਤਲਬ ਤਾਕਤ ਨਹੀਂ ਮਿਲਦੀ। ਬੱਚਿਆਂ ਨੂੰ ਸੁੱਕਾ ਆ, ਕੱਚਾ ਮੈਦਾ ਖਾਣਾ ਲੀਵਰ ਤੇ ਦੇਖੋ। ਇੰਨਾ ਜੰਮ ਜਾਂਦਾ। ਹਨਾ। ਆਪਾਂ ਬ ਵੱਡੇ ਬੰਦੇ ਪਹੁੰਚਾ ਲੈਂਦੇ ਨੇ। ਹਾਂਜੀ
ਬੱਚਿਆਂ ਤੇ ਇਹ ਨਾ ਹੁੰਦਾ ਹਾਂ, ਬੱਚਿਆਂ ਤੇ ਨੁਕਸਾਨ ਕਰਨਾ। ਵਡ ਚਿਰੋ ਬਾਗ ਦੇਵ ਨੂੰ ਪਚਾਹ ਲੈਣੀ ਹੈ।
ਓਹੀ ਕਹਿੰਦੇ ਛੋਟੇ ਪੁੱਛ ਨੇ, ਕਹਿੰਦੇ ਛੋਟੇ ਬੱਚੇ ਨੂੰ ਦੋ ਸਾਲ ਤੱਕ ਦਾ ਨਮਕ ਵੀ ਨਾ ਦੋ। ਨਾ ਨਮਕ ਦਿਓ, ਨਾ ਤੁਸੀਂ ਪਾਣੀ ਦਵੋ। ਪੀਣ ਵਾਸਤੇ।
ਨਹੀਂ ਪਾਣੀ ਤਾਂ ਕਹਿੰਦੇ ਦੇਣਾ ਚਾਹੀਦਾ। ਅੱਜ-ਕੱਲ੍ਹ ਬੱਚਿਆਂ ਨੂੰ ਪਾਣੀ ਦੇਣਾ ਚਾਹੀਦਾ ਜਾਂ ਅੱਜ ਗਰਮੀ ਏ, ਨਾ ਪਾਣੀ ਦੇਣਾ,
ਕਹਿ, ਕਹਿੰਦੇ ਛੇ ਮਹੀਨੇ ਤੋਂ ਬਾਅਦ,
ਅੱਛਾ।
ਛੇ ਮਹੀਨਿਆਂ ਤੋਂ ਬਾਅਦ, ਡਾਕਟਰ ਬੋਲਦੇ ਨੇ। ਤੁ ਬੱਚਿਆਂ ਨੂੰ ਤੁਸੀਂ ਪਾਣੀ ਦੇ ਸਕਦੇ ਹੈਗੇ ਹੋ। ਇੱਕ ਪਾਣੀ ਨਮਕ ਦੇਣਾ ਇਹ ਨੀ ਸਾਲ ਤੱਕ ਬੱਚਿਆਂ ਨੂੰ।
ਅੱਛਾ! ਡਾਕਟਰ ਦੀ ਪਹਿਲਾਂ ਤਾਂ ਲੋਕੀ ਦਿੰਦੇ ਪਾਣੀ ਪਿਆਦੇ ਸੀ ਲੋਕੀ। ਹੁਣ ਅੱਜ-ਕੱਲ੍ਹ ਰੂਲ ਬਦਲ ਰਹੇ ਆ ਡਾਕਟਰਾਂ ਦੇ।
ਬਿਲਕੁਲ-ਬਿਲਕੁਲ, ਹੁਣ ਦੇਖੋ। ਜਿਵੇਂ ਹੁਣ ਨਾ ਉਹ ਟਾਈਮ ਦੇਖੋ, ਅਲੱਗ ਸੀਗਾ। ਉਸ ਟਾਈਮ ਕੋਈ ਦਵਾਈਆਂ ਨੀ ਹੁੰਦੀ ਸੀਗੀਆਂ ਨਾ ਹਨਾ। ਘਰ ਦਾ ਸਾਰਾ ਕੁਛ ਹੁੰਦਾ ਸੀ। ਦਵਾਈਆਂ ਵੀ ਬੱਚੇ ਵੀ ਘਰ ਆਉਦੇ ਸੀਗੇ। ਹਾਂਜੀ ਹਾਂਜੀ-ਹਾਂਜੀ। ਬਦਾਮ -ਬਦਾਮ ਕਾ- ਜੂ ਇਹ ਦਿੰਦੇ ਸੀਗੇ। ਮ ਮਤਲਬ ਮ ਮਾਵਾਂ ਨੂੰ ਵੀ ਬੱਚਿਆਂ ਦੇ ਟੈਮ ਤੇ।
ਬੱਚੇ ਟਾਈਮ ਦੇ ਘਰ ਘਰੇਲੂ ਚੀਜ਼ਾਂ ਤੇ ਨੀਆਂ ਫ਼ਰਕ ਪੈਂਦਾ ਸੀ। ਉਲਟੀਆਂ, ਟੱਟੀਆਂ ਹੋਣੀ ਘਰੇਲੂ ਸ ਦੇਣੀ ਬੱਚਿਆਂ ਦਵਾਈਆਂ ਤੇ ਮਗਰ ਬੈਠੀਆਂ ਦਵਾਈ ਲੈਣੀ, ਬੱਚਿਆਂ ਨੂੰ ਦਵਾਈ ਖਾਣੀ ਤੇ ਫਰਕ ਪੈਣਾ ਬਸ। ਜਿਨਾਂ ਦਵਾਈ ਮੈਂ ਤਾਂ ਦੀ ਫਰਕ ਨਹੀਂ ਪੈਂਦਾ। ਅੱਜ-ਕੱਲ ਤੇ ਕੁੱਛ ਬਣਦਾ ਨੀ, ਘਰ ਦੀ ਓੜ ਤੋੜਨਾ।
ਬਿਲਕੁਲ-ਬਿਲਕੁਲ। ਹੁਣ ਤੇ ਮਤਲਬ, ਲੂਜ ਮੋਸ਼ਨ ਲੱਗਦੀ ਤਾਂ ਵੀ ਨੀ ਹੁਣ ਕੋਈ ਅਸਰ ਹੁੰਦੀ ਦਵਾਈਆਂ। ਪੇਟ ਖ਼ਰਾਬ ਹੋਏ ਨਾ, ਡਾਕਟਰ ਕੋਲ ਭੱਜਦੇ ਨੇ, ਗੈਸ ਬਣਦਾ ਡਾਕਟਰ ਕੋਲ ਭੱਜਦੇ ਨੇ। ਅੱਜ-ਕੱਲ੍ਹ ਦਵਾਈਆਂ ਦਾ ਸਰੀਰ ਹੋ ਗਿਆ। ਸਾਰਾ ਵਾਈ ਵਾਲਾ ਸਾਰੇ ਵ ਚਾਵਲ ਵਾਈ ਦਾਲਾਂ ਵਾਈਆਂ ਰਾਜਮਾਂ, ਛੋਲੇ ਸਾਰੇ ਵਾਈ ਹਾਂਜੀ।
ਸਬਜ਼ੀ ਵਾਈ ਕਿਹੜੀ ਵਾਈ ਨਹੀ ਦਾਲ ਖਾ ਲੋ ਵਾਈ ਨਹੀਂ ਸ ਖਾ ਲੋੋ ਬਾਈ ਚਾਵਲ ਚ ਬਣਾਓ ਬਾਈ ਚੀਜ਼ ਏ ਕਿ ਬੰਦਾ ਖਾਵੇ। ਦਿਮਾਗ ਖਰਾਬ ਹੋ ਜਾਂਦਾ ਕੀ ਬੰਦਾ ਬਣਾਈਏ, ਕੀ ਬਣਾਈਏ- ਕੀ ਬਣਾਈ ਬਸ। ਉਹੀ ਸੋਚਦੇ ਦਿਨੇ ਬਣਾਇਏ ਰਾਤ ਦੀ ਟੈਨਸ਼ਨ ਤੇ ਵੀ ਨਦੀ ਟੈਨਸ਼ਨ
ਬਿਲਕੁਲ, ਸਵੇਰ ਹੁੰਦੀ ਏ। ਪਹਿਲੇ ਟੈਸ਼ਨ ਹੁੰਦੀ ਏ। ਸਵੇਰ ਹੁਣ ਦੁਪਹਿਰੇ ਕੀ ਬਣੇਗਾ?
ਬਣਾਉਣਾ ਦੁਪਹਿਰੀ ਕੀ ਬਣਾਉਣਾ ਏ। ਬੱਚੇ ਕੋਲ ਪੁੱਛਦਾ ਕੀ ਖਾਣਾ ਦੱਸੋ ਕੀ ਖਾਣਾ? ਹੁਣ ਜੋ ਤੁਸੀਂ ਖਾਣਾ ਉਹ ਬਣਾਈਏ। ਫ ਬਣਾ ਲੋ। ਆਪਣੇ ਮਨਪਸੰਦ ਦੀ ਬੱਚੇ ਖਾਂਦੇ ਨੀ ਹੋ ਕੇ ਮੈਂ ਨੀ ਖਾਣਾ ਉਹਗਾ ਮੈਂ ਨੀ ਖਾਣਾ, ਕੀ ਕਰੀਏ ਬਣਾ ਕੇ ਮੂਡ ਖ਼ਰਾਬ ਹੁੰਦਾ ਏ। ਬਣਾਈ ਐਡੇ ਲਾਗਨ ਲਾ ਕੇ, ਬਣਾਈ ਬੱਚੇ ਖਾਣ ਨਾ ਤੇ ਕੀ ਫਾਇਦਾ ਪਿਆ।
ਹਾਂ, ਮੇਰਾ ਘਰੇਵਾਲ ਤਾਂ ਕਹਿਣ ਜੋ ਮਰਜ਼ੀ ਬਣਾ ਲੋ। ਕੁਛ ਵੀ ਖਾ ਲਾਂਗਾ ਜੋ ਮਰਜ਼ੀ ਬਣਾ ਲਓ ਕੁਛ ਵੀ ਖਾ ਲਾਂਗਾ, ਉਹਨਾਂ ਨੂੰ ਪੁੱਛੋ ਉਹ ਦੱਸਦੇ ਈ ਨੀ। ਉਹ ਫਿਰ ਖਾਲ
ਫੇਰ ਬੱਚੇ ਖਾਣਾਂ ਨਹੀਂ ਖਾਂਦੇ, ਨਖ਼ਰੇ ਕਰਦੇ ਨੇ ਨਾ।
ਹਾਂਜੀ ਹਾਂਜੀ‌, ਵੱਡੇ ਜਿਹੜੇ ਹੁੰਦੇ ਨੇ ਨਾ ਮਤਲਬ, ਵੱਡੇ ਬੰਦੇ ਥੋੜੇ ਜ਼ਿਆਦਾ ਉਹ ਕਰਦੇ ਨੇ ਸ ਮਤਲਬ ਜੋ ਮਰਜ਼ੀ ਬਣਾ ਲੋ, ਜੋ ਮਰਜ਼ੀ ਖਿਲਾ ਦੋ, ਜੋ ਮਰਜ਼ੀ
ਹਾਂ, ਜੇ ਪਾਪਾ ਪੁੱਛੋ ਕੀ ਬਣਾਈਏ ਤੇ ਪਾਪਾ ਨੂੰ ਪੁੱਛਏ ਕੀ ਬਣਾਈਏ ਕਿ ਜੋ ਮਰਜੀ ਬਣਾ ਲੋ, ਜੋ ਮਰਜ਼ੀ ਬਣਾ ਲੋ, ਕਦੇ ਨੀ ਕਿਹਾ ਵੀ ਇਹ ਬਣਾਓ, ਬ ਬਣਾ ਲੋ ਜੋ ਮਰਜ਼ੀ ਬਣਾ ਲੋ। ਪਰ ਬੱਚੇ ਨਖ਼ਰੇ ਕਰਦੇ ਨੇ ਇਹ ਨੀ ਖਾਣਾ ਤੇ ਉਹ ਨੀ ਖਾਣਾ, ਅਸੀਂ ਤੇ ਇਹ ਸਭ ਕੁਛ ਖਾ ਲਈਦਾ। ਚੇ ਪਰ ਨਖ਼ਰੇ ਕਰਦੇ ਨੇ ਨੰਬਰ ਤੇ ਦੇਖਣਾ ਪੈਂਦਾ।
ਹਾਂਜੀ ਹਾਂਜੀ, ਬਿਲਕੁਲ ਹੁਣ ਤੇ ਸਾਰੇ ਟੀਕੇ ਨਾਲ ਬਣ ਗਾਏ ਨੇ ਸਬਜ਼ੀਆਂ ਵੀ ਟੀਕੇ ਨਾਲ ਸਬਜ਼ੀਆਂ ਬਣਦੀਆਂ ਨੇ, ਫਿਰ ਉਹ ਸਵਾਦ ਵੀ ਨੀਂ ਹੁੰਦਾ। ਬਸ ਇਹ ਏ ਕਿ ਪਿਆਜ, ਟਮਾਟਰ ਪਾਵਾਂਗੇ ਤਾਂ ਸਵਾਦ ਆਏਗਾ।
ਸਵਾਦ ਆਂਦਾ ਈ ਨਹੀਂ, ਉਹ ਪਹਿਲੇ ਸਬਜ਼ੀ ਸਵਾਦ ਨੀ ਅਜੇ ਪਹਿਲੇ ਸਬਜ਼ੀਆਂ ਹੁੰਦੀਆਂ ਸੀ। ਫਡਾ ਜੈਕ ਆਣ ਬ ਸਵਾਦ ਹੁੰਦਾ ਸੀ। ਖਾਣ ਚ ਹਰੀ ਸਬਜ਼ੀਆਂ ਜਿਹੜੀ ਸਵਾਦ ਲੱਗਦੀਆਂ ਸਨ। ਭਾਏ ਜੀਰੇ ਤੋ ਬਿਨਾ ਕੁਛ ਮਸਾਲਾ ਪਾਓ ਨਾ ਪਾਓ। ਹਾਂ ਹੁਣ ਤਾਂ ਸਵਾਦ ਈ ਨੀਂ ਆਂਦਾ ਸਬਜ਼ੀਆਂ ਦਾ, ਰਹੇ ਨਹੀਂ ਪਹਿਲੇ ਦੇ ਸਵਾਦ ਠੀਕ ਐ ਨੀ ਸਬਜ਼ੀਆਂ ਮੰਗਦੀਆਂ ਨੇ ਫਰੂਟ ਹੋਏ ਐ ਸਭ ਚੀਜ਼ਾਂ ਪੱਕੀਆਂ ਲੱਗਦੇ ਪਏ ਨੇ।
ਬਿਲਕੁਲ-ਬਿਲਕੁਲ ਦੁੱਧ ਦੇਖੋ ਪੋਡਰ ਦਾ ਬੰਨਦਾ ਹੈਗਾ। ਬਾਈ ਪਾਣੀ ਪਾਓ, ਉਹ ਪੋਡਰ ਪਾਓ, ਦੁੱਧ ਬਣ ਗਿਆ।
ਜਾਇਕਾ ਨੀ ਅੱਜ- ਕੱਲ੍ਹ, ਦਈ ਵੀ ਖਾਉ, ਦਈ ਦਾ ਜਾਇਕਾ ਨੀ ਹੈਗਾ, ਦਹੀਂ ਪੋਡਰ ਦੁੱਧ ਹੀ ਬਨਾਉਂਦੇ ਪਾਏ ਨੇ।
ਹਾਂਜੀ-ਹਾਂਜੀ ਅੱਜ -ਕੱਲ੍ਹ ਸਾਰੀਆਂ ਚੀਜ਼ਾਂ ਨਾ ਮਿਲਾਵਟੀ ਬਣ ਗਈਆਂ ਨੇ ਉਸ ਹਿਸਾਬ ਨਾਲ ਸਰੀਰ ਸਾਰੇ ਬਿਮਾਰੀ ਵਾਲੇ ਨੇ,
ਤਾਂ ਤੇ ਖਰਾਬ ਹੋ ਗਏ ਸਰੀਰ, ਉਹ ਚੀਜੇ ਹੈ ਨੀ ਜੋ ਅਸਲੀ ਚੀਜੇ ਐ ਸਭ ਨਕਲੀ ਚੀਜੇ ਐ। ਦੁੱਧ ਹੋ ਗਿਆ, ਦਹੀ ਹੋ ਗਿਆ, ਘਿਉ ਹੋ ਗਿਆ।
ਕੋਈ ਬਿਮਾਰੀ ਲੱਗੀ ਰਹਿੰਦੀ ਐ। ਹਾਂਜੀ, ਇਹ ਸਰੀਰ ਨੂੰ ਨੁਕਸਾਨ ਤੇ ਹੈਗੀ ਏ,, ਬ ਚੀਜ਼ਾਂ ਬਾਹਰੋ ਚੀਜ਼ਾਂ ਨਾ ਖਾਓ, ਪਰ ਜੇ ਕਿੰਨਾ ਰੋਕ ਲਓਗੇ, ਵਿਆਹ ਛੱਡੀ ਜਾਓਗੇ ਕੁੱਛ ਨਾ ਕੁਛ- ਤੇ ਬੰਦਾ ਖਾ ਈ ਲੈਂਦਾ।
ਫੰਕਸ਼ਨ ਹੋਏ ਫਿਰ ਖਾਣੀ ਪੈਦੀ ਨਾ ਕੀ ਕਰੇ। ਘਰ ਤੇ ਬੰਦਾ ਪਰਹੇਜ਼ ਕਰ ਲੈਂਦਾ, ਬਾਹਰ ਨਿਕਲਦੇ ਪਰਹੇਜ਼ ਨੀਂ ਨਾ ਹੁੰਦਾ।
ਉਹ ਬਾਹਰ ਦੀ ਦੇਖੋ ਸਫਾਈਆਂ ਵੀ ਨੀਂ ਹੁੰਦੀਆਂ ਫਿਰ, ਸਫਾਈਆਂ ਵੀ ਵੀ ਨੀ ਹੁੰਦੀ ਬਾਹਰ ਦੀ, ਜੋ ਗੰਦ -ਮੰਦ ਹੋਏਗਾ ਉਥੇ ਕੱਟਲੇ
ਵੀ ਅਸੀਂ ਇਹ ਨੀਂ ਖਾਣਾ, ਐਸੀ ਉਹ ਨੀਂ ਖਾਣਾ। ਕਰਲਾ ਗੇ ਪ੍ਰਹੇਜ, ਕਿਤੇ ਗਿਆ ਤੇ ਸਭ ਚੀਜ਼ ਖਾਣੀ ਪੈਂਦੀ ਏ।
ਕਿਵੇਂ ਸਫ਼ਾਈ ਨਾਲ ਬਣਾਦੇ ਆ ਨਾ। ਪਹਿਲੇ ਧੋਨੇ ਆ, ਫਿਰ ਉਹਨੂੰ ਸਾਫ਼ ਕਰਦੇ ਅੱਗੇ ਆ ਕਿ ਗੰਦ ਕੀੜਾ ਵਗ਼ੈਰਾ ਨਾ ਹੋਵੇ, ਵਿਆਹ ਸ਼ਾਦੀ ਚ ਇੱਕ ਵਾਰੀ ਕੱ- ਮਾਰਿਆ, ਉਹ ਗਰੈਂਡਰ ਕਰਤਾ ਬਸ, ਕੀੜੇ ਆਉਣ ਮਕੌੜ-
ਬਸ ਇਸ ਤਰਾ ਈ ਬਣਦੇ ਨੇ ਬਣਦੇ ਨੇ ਤੇ ਹੈ ਅਸੀਂ ਪਾਰਟੀ ਮੰਗਵਾਉਂਦੇ ਨੀ। ਹਾਲਾ ਕੀ ਜਦੋਂ ਬਣਾਨਾ ਏ ਬਜ਼ਾਰੋਂ ਲੈ ਆਈ, ਆਪ ਬਣਾਈ ਦਾ ਆਪ
ਆਪਾਂ ਬਜ਼ਾਰੀ ਨਹੀਂ ਖਾਂਦੇ, ਬਜ਼ਾਰੀ, ਬਜ਼ਾਰੀ ਖਾ ਬਾਜਾਰੀ ਤੇ ਬੜਾ ਨੁਕਸਾਨ ਬੜੀ ਮਿਲਾਵਟੀ ਕਰਦੇ ਨੇ ਘਰਦੇ ਤੜਕਾ
ਪਨੀਰ-------ਲਿਆਂਦੇ ਨੇ ਫੇਰ ਪਨੀਰ ਘਰ ਈ ਬਣਾ ਦਈ ਦਾ ਫੇਰ, ਬਜ਼ਾਰ ਦਾ ਨੁਕਸਾਨ ਕਰਦਾ ਪਾਲਕ ਪਨੀਰ ਜੇ ਪਾਲਕ ਈ ਖਾਣੀ ਪਾਲਕ- ਪਨੀਰ ਫੇਰ ਲੇ ਆਂਦੇ ਪਾਲਕ ਬਜ਼ਾਰੋਂ ਮੰਗਾ ਲਈ ਲੇ ਦੇ ਮੁੰਡੀ ਚੋਂ ਫਰੈਸ਼ ਮਿਲ ਜਾਂਦੀ ਏ।
ਬਜਾਰੋ ਨੀ ਲੈਂਦੇ ਜਦੋਂ ਹੁੰਦਾ ਘਰ ਈ ਬਣਾਂਦੇ ਆ, ਅੱਜ ਕੱਲ੍ਹ ਸਾਰੀ ਚੀਜ਼ਾਂ ਘਰ ਬਣਾ ਲੋ ਵਧੀਆ ਹੈਗਾ ਵੇ। ਬਾਰ ਤਾ ਪਤਾ ਨੀ ਕਿਸ ਹਿਸਾਬ ਨਾਲ ਚੀਜ਼ਾਂ ਬਣਾਈਆਂ ਹੁੰਦੀਆਂ ਨੇ। ਹਾਂਜੀ, ਹਾਂਜੀ- ਹਾਂਜੀ ਓ ਤੇ ਹੈ ਈ ਐ ਬਾਹਰ ਦਾ ਤਾਂ ਕੋਈ ਨੁਕਸਾਨ ਨੀ ਏ ਨਾ ਬਈ ਕੋਈ ਕਿਸਾਬ ਨਾ ਸਮਾਨ ਪਾਂਦਾ ਪੇਆ ਗੰਦ ਵੀ ਪਾਂਦਾ ਪਿਆ, ਓ ਛਿੱਲਦਾ ਵੀ ਨੀ ਪਿਆ ਆਪਾਂ ਤਾਂ ਪਿਆਜ ਵੀ ਛਿੱਲਦੇ ਆ, ਲਸਣ ਵੀ ਛਿੱਲਦੇ ਆਂ, ਹਰੀ ਮਿਰਚਾਂ ਸਭ ਕੁੱਝ ਵਿੱਚ ਪਾ ਕੇ ਗਲੈਂਡਰ ਕਰਕੇ ਤੜਕਾ ਲਾ ਦਿੰਦੇ ਨੇ। ਗੰਦ ਮੰੰਦ ਸਭ ਵਿੱਚੀ, ਪਰ ਓ ਬੜੇ ਸਵਾਦ ਲਗਦਾ ਹਾਏ ਬੜੇ ਸਆਦ ਬਣੇਆ ਸੀ।
ਫਰੈਸ਼ ਥੋੜੇ ਬਣਾਂਦੇ ਨੇ ਸਾਡੇ ਘਰ ਆ ਫਰੈਸ਼ ਥੋੜੀ ਬਣਦੀ ਸਮਾਨ।
ਬ-ਚ-ਬ-ਚ ਆਪਾਂ ਤੇ ਐਂਗਾ ਕਿ ਜੋ ਵੀ ਹੁੰਦੈ ਨਾ ਘਰੀ ਇਡਲੀ ਹੋਏ, ਸਾਂਬਰ ਹੋਏ, ਡੋਸਾ ਹੋਏ ਕੁਛ ਵੀ ਹੁੰਦਾ ਆਪਾਂ ਘਰੀ ਬਣਵਾ ਲੈਂਦੇ ਆ ਫਿਰ ਬਾਹਰ ਖਾਂਦੇ ਈ ਨੀ, ਹਾਂਜੀ।
ਕੰਮ ਬੜਾ